ਹੈਲੋ, ਸਾਸਰੀ ਕਾਲ ਜੀ।
ਹਾਂਜੀ, ਸਸਰੀ ਕਾਲ ਜੀ ਕੀ ਹਾਲ ਚਾਲ ਏ।
ਬਸ ਠੀਕ ਹੈ ਜੀ, ਤੁਸੀਂ ਸੁਣਾਓ?
ਬਸ ਵਧੀਆ-ਵਧੀਆ ਹੋਰ ਠੀਕ ਹੋ।
ਹਾਂਜੀ-ਹਾਂਜੀ ਸਭ ਠੀਕ ਹੈ। ਤੁਸੀਂ ਸੁਣਾਓ, ਪਰਿਵਾਰ ਸਭ ਠੀਕ ਹੈ।
ਹਾਂਜੀ-ਹਾਂਜੀ ਸਭ ਵਧੀਆ ਸਭ ਠੀਕ ਹੈ। ਹੋਰ ਤੁਸੀਂ ਸੁਣਾਓ, ਅੱਜ ਕਿਵੇਂ ਯਾਦ ਕੀਤਾ।
ਬਸ-ਬਸ ਕੁਛ ਨੀ ਬਸ ਬੈਠੇ ਹੋਏ ਸੀ। ਤੇ ਤੁਹਾਨੂੰ ਪਤਾ ਹੀ ਬੱਚਿਆਂ ਦੇ ਸਕੂਲ ਖੁੱਲਣ ਲੱਗੇ ਨੇ ਉਹਨਾਂ ਦੇ ਪ੍ਰੋਜੈਕਟ ਵਗੈਰਾ ਆਏ ਹੋਏ ਸੀ ਬਣਾਉਣ ਵਾਸਤੇ ਤੇ ਉਹੀ ਅਸੀਂ ਬਣਾ ਕੇ ਦੇ ਰਹੇ ਸੀ। ਅੱਜ-ਕਲ੍ਹ ਤੁਹਾਨੂੰ ਪਤਾ ਹੈ ਤੇ ਟੋਪਿਕ ਨਾਂ ਅੱਜ-ਕੱਲ੍ਹ ਜ਼ਿਆਦਾ ਫਾਸਟ ਹੁਣ ਤੇ ਜਿਆਦਾ ਚੱਲ ਰਿਹਾ ਹੈ ਹੈਲਦੀ ਫੂਡ, ਫਾਸਟ ਫੂਡ ਤੇ ਉਹੀ ਟੋਪਿਕ ਬਣਾ ਰਹੀ ਸੀ ਮੈਂ ਨਾਂ ਤੇ ਮੈਂ ਕਿਹਾ ਅੱਜ-ਕੱਲ੍ਹ ਵੈਸੇ ਵੀ ਇਸ ਟੋਪਿਕ ਉਤੇ ਗੱਲਾਂ ਹੀ ਬੜੀ ਲੋਕੀ ਕਰਦੇ ਨੇਂ ਇਸ ਟੋਪਿਕ ਤੇ ਹੀ ਮਤਲਬ ਸਕੂਲ ਵਾਲਿਆਂ ਨੇ ਵੀ ਇਸ ਟੋਪਿਕ ਤੇ ਹੀ ਉਹਨਾਂ ਨੂੰ ਨਾਂ ਉਹ ਪ੍ਰੋਜੈਕਟ ਬਣਾਉਣ ਵਾਸਤੇ ਦਿੱਤਾ ਹੈ।
ਹਾਂਜੀ ਸਕੂਲ ਵਾਲੇ ਦਿੰਦੇ ਨੇ ਸਮਝਾਉਂਦੇ ਨੇ ਆਪਣੇ ਵੱਲੋਂ ਤਾਂ ਬੜਾ ਹਾਂਜੀ।
ਜੀ ਹਾਂਜੀ ਹੀ ਨਾਂ
ਬੜਾ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇਂ ਜਿਵੇਂ ਇਹ ਹੋ ਗਿਆ ਫਾਸਟ ਫੂਡ ਹੋ ਗਿਆ ਗੁੱਡ ਹੈਬਿਟ ਹੋ ਗਿਆ ਬੜੇ ਅੱਛੇ-ਅੱਛੇ ਟੋਪਿਕ ਦਿੰਦੇ ਨੇ, ਮਗਰ ਬੱਚੇ ਤਾਂ ਕਿਹੜਾ ਮੰਨਦੇ
ਹਾਂ ਅੱਜ-ਕੱਲ੍ਹ ਵੈਸੇ ਵੀ ਤੁਹਾਨੂੰ ਪਤਾ ਹੀ ਬੱਚੇ ਜੇ ਫਾਸਟ ਫੂਡ ਜ਼ਿਆਦਾ ਹੀ ਖਾਂਦੇ ਨੇਂ, ਹੈਲਦੀ ਫੂਡ ਘਰ ਦਾ ਖਾਂਦੇ ਹੀ ਨਹੀਂ ਹੈ ਬਿਲਕੁਲ ਵੀ
ਹਾਂਜੀ ਉਹੀ ਤੇ ਉਹਨਾਂ ਨੂੰ ਬਸ ਪੀਜੇ, ਬਰਗਰ ਇਹ ਚੀਜ਼ਾਂ ਚਾਹੀਦੀਆਂ ਨੇਂ ਹ
ਛੋਟੇ-ਛੋਟੇ ਬੱਚੇ ਆ ਮੈਂ ਕਹਿੰਨੀ ਹਾਂ ਪੰਜ-ਪੰਜ, ਛੇ-ਛੇ ਸਾਲ ਦੇ ਅੱਜ-ਕੱਲ੍ਹ ਕਹਿ ਰਹੇ ਆ ਅਸੀਂ ਰੋਟੀ ਨੀਂ ਖਾਣੀ, ਸਾਨੂੰ ਮੋਮੋਸ ਲੈ ਕੇ ਦੋ ਅਸੀਂ ਮੋਮੋਸ ਖਾਵਾਂਗੇ। ਸਾਨੂੰ ਮੋਮੋਸ ਨਾਲ ਆਪਣਾ ਪੇਟ ਫੂਲ ਕਰਨਾ ਆਪਣਾ ਅਸੀਂ ਰੋਟੀ ਖਾਣੀ ਨੀ।
ਨਾਲੇ ਸਟੀਮ ਮੋਮੈਸ ਖਾਂਦੇ ਨੇ ਇਹ ਨੀਂ ਕਿ ਚਲੋ, ਫਰਾਈ ਵਾਲੇ ਸਟੀਮ ਖਾਂਦੇ ਉਹ ਤਾਂ ਬਹੁਤ ਹੀ ਨੁਕਸਾਨ ਦਿੰਦੇ ਨੇਂ ਕੱਚਾ ਮੈਦਾ
ਗਲਤ ਦੋਨੋ ਹੀ ਨੁਕਸਾਨ ਵਾਲੀ ਸਟੀਮ ਵਾਲੇ ਵੀ ਦੇਖੋ ਮੈਦੇ ਹੈ ਉਸ ਤੋਂ ਬਾਅਦ ਜਦੋਂ ਅਰ ਫਰਾਈ ਕਰਕੇ ਮੈਦੇ ਫਰਾਈ ਹੋ ਰਿਹਾ ਉਹ ਕਿਹੜਾ ਆਟਾ ਫਰਾਈ ਹੋ ਰਿਹਾ। ਮੈਦਾ ਹੀ ਫਰਾਈ ਹੋਇਆ ਦੋਨੋ ਹੀ ਨੁਕਸਾਨਦਾਇਕ ਹੈ ਬੱਚਿਆਂ ਲਈ ਨਾਂ
ਇਹ ਤਾਂ ਇਕਦਮ ਕੱਚਾ ਹੀ ਹੋ ਜਾਂਦਾ ਨਾਂ ਸਟੀਮ ਵਾਲਾ ਤਾਂ ਬਿਲੁ
ਹਾਂਜੀ-ਹਾਂਜੀ, ਹਾਂ ਵੰਸ ਇਨ ਵਾਈਲ ਹੋ ਜੇ ਬੰਦਾ ਖਾ ਲੇ-ਖਾ ਲੇ ਪਰ ਇਹ ਤਾਂ ਡੇਲੀ ਦੇ ਵਿੱਚ ਹੀ ਬੰਦੇ ਨੂੰ ਬੱ ਬੱਚੇ ਖਾ ਰਹੇ ਨੇਂ ਅੱਜ-ਕੱਲ੍ਹ ਨਾਂ। ਰੋਜ਼ ਹੀ ਮਤਲਬ ਇਹਨਾਂ ਨੂੰ ਇਹ ਚੀਜ਼ਾਂ ਦੇ ਦੋ ਖਾਣ ਲਈ ਰੋਟੀ ਤੇ ਦੋ ਹੀ ਨਾ ਬਿਲਕੁਲ ਵੀ ਖਾਣ ਵਾਸਤੇ।
ਹਾਂਜੀ ਜਾਂ ਮੈਗੀ ਦੇ ਦੋ ਬਸ ਇਹਨਾਂ ਨੂੰ ਹੈਗਾ ਮੈਗੀ ਦੇ ਦੋ।
ਹਾਂ, ਮੈਗੀ ਵੀ ਅਗਰ ਖਾਣੀ ਤੇ ਠੰਢੀ ਖਾਣੀ ਆ ਗਰਮ ਤੇ ਖਾਣੀ ਨੀਂ ਮੈਗੀ। ਤੁਹਾਨੂੰ ਪਤਾ ਹੀ ਠੰਡੀ ਮੈਗੀ ਅੱਛੀ ਨੀਂ ਹੁੰਦੀ ਖਾਣੀ ਵੀ।
ਹਾਂਜੀ, ਉਹ ਤਾਂ ਬਹੁਤ ਨੁਕਸਾਨ ਦਿੰਦੀ ਹੈ।
ਹਮ ਹੋਏ ਨਾਂ।
ਉਹੀ ਹੈ ਨਾਂ ਬੰਦਾ ਕੀ ਕਵੇ ਬੱਚਿਆਂ ਉਹ ਨੂੰ ਬੱਚੇ ਸੁਣਦੇ ਹੀ ਨੀਂ ਮਗਰ ਜਿੱਦਾਂ ਅੜ ਜਾਣ ਰੋਣ ਲੱ ਪੈਣਗੇ ਨੇ ਜੀ ਸਾਨੂੰ ਇਹੀ ਚਾਹੀਦਾ-ਇਹੀ ਚਾਹੀਦਾ, ਉਹ ਫਲਾਣੇ ਨੇ ਵੀ ਖਾਧਾ ਢਿਵਕੇਂ ਨੇ ਵੀ ਖਾਧਾ ਬਸ।
ਹਾਂਜੀ-ਹਾਂਜੀ ਬਿਲਕੁਲ ਓਹੀ ਨਾ।
ਬਸ ਨਹੀਂ ਜੇ ਉਹਨੇ ਵੀ ਖਾਧਿਆ ਖਾਣਾ ਉਹਨੇ ਕੀਤਾ ਸੀ।
ਨਹੀਂ ਨਾ ਉਹੀ ਨਾ ਵੱਡੇ ਜੋ ਖਾਣਗੇ ਤੇ ਬੱਚਿਆਂ ਨੇ ਖਾਣਾ ਈ ਖਾਣਾ। ਵੱਡੇ ਅੱਜ-ਕੱਲ੍ਹ ਉਹੀ ਹੁੰਦਾ ਕਿ ਉਹ ਬਣਾਉਣ ਦੇ ਚੱਕ ਰ ਵਿੱਚ ਹੁੰਦਾ ਕਿ ਚਲੋ ਬਾਹਰੋਂ ਲੈ ਆਨੇ ਆ। ਤੇ ਬਾਹਰੋਂ ਈ ਖਾ ਲੈਨੇ ਆ ਫਿਰ ਵਦੋ ਵਧੀ ਬੱਚਾ ਵੀ ਖਾ ਲੈਂਦਾ ਆ ਕਿ ਅਸੀ ਵੱਡੇ ਖਾ ਰਹੇ ਸਾਡੇ ਮੰਮਾ ਪਾਪਾ ਖਾ ਰਹੇ ਅਸੀਂ ਕਿਉ ਨਾ ਖਾਈਏ ਅਸੀਂ ਬਾਰ ਦਾ ਈ ਖਵਾਂਗੇ।
ਹਾਂਜੀ, ਉਹ ਤਾ ਹੈ ਈ ਐ ਹਮ।
ਬਾਹਰ ਦੀਆਂ ਚੀਜ਼ਾਂ ਅੱਛੀਆਂ ਨੀ ਹੁੰਦੀਆਂ ਵੈਸੇ ਖਾਣੀਆਂ ਖਾਦ ਲਈ ਦੀ ਆ ਮੈਂ ਤੇ ਤੇ ਤੁਹਾਨੂੰ ਪਤਾ ਹੀ ਅੱਜ-ਕੱਲ੍ਹ ਉਥੇ ਬਾਹਲ ਦਾ ਤੇਲ ਵੇਖੋ ਕਿੰਨਾ ਗੰਦਾ ਤੇਲ ਯੂਜ ਕਰਦੇ ਨੇ ਹਰ ਚੀਜ਼ ਲਈ। ਉਹੀ ਸਾਡੇ ਅੰਦਰ ਜਾਂਦਾ ਐ ਸਾਨੂੰ ਸਾਡੀ ਬਿਮਾਰੀਆਂ ਬਣ ਹਾਂਜੀ-ਹਾਂਜੀ। ਹੁਣ ਕੱਲ ਦੀ ਗ ਕੱਲ ਦੀ ਗੱਲ ਐ। ਹਾਂ ਕੱਲ੍ਹ ਦੀ ਗੱਲ ਐ ਮੈਂ ਕਿੱਥੇ ਗਈ ਹੋਈ ਸੀ ਵਾਪਸ ਆ ਰਹੇ ਸੀ। ਰਸਤੇ ਜਿਸ ਸਾਨੂੰ ਭੁੱਖ ਲੱਗੀ ਸੀ ਚੱਲ ਰੈਸਟ ਰੈਸਟ ਚ ਰੁਕ ਜਾਂਦੇ ਆ ਤੇ ਅਸੀਂ ਰੈਸਟੋਰੈਂਟ ਚ ਰੁਕੇ ਆ ਅਸੀਂ ਉਹਨਾਂ ਨੇ ਕਿਹਾ ਕਿ ਚਲੋ ਸ਼ਾਮ ਦਾ ਟਾਈਮ ਐ। ਸਨੈਕਸ ਵਿੱਚ ਪਕੌੜੇ ਲੇ ਆ ਤੇ ਨਾਲ ਚਾਹ ਲਿਆ ਪਕੌੜੇ ਅਸੀਂ ਮੰਗਵਾਏ ਆ। ਤੁਸੀ ਦੇਖੋਗੇ ਪਕੌੜਿਆਂ ਦੀ ਸ਼ਕਲ ਕਾਲੀ ਕੀਤੀ ਸੀ। ਉਹਨਾਂ ਨੇ ਬਿਲਕੁਲ ਹੀ ਉੱਥੇ ਔਰ ਐਸਾ ਲੱਗਦਾ ਸੀ ਪਤਾ ਨੀ ਕਿੰਨੀ ਕੁ ਵਾਰੀ ਉਹਨੂੰ ਗਰਮ ਕੀਤਾ ਗਿਆ ਬਾਰ-ਬਾਰ-ਬਾਰ-ਬਾਰ ਜਿਵੇਂ ਗਰਮ ਇੱਕ ਇੱਕ ਵਾਰੀ ਫਰਾਈ ਕਰੋ ਨਾ। ਉਹ ਯੈਲੋ-ਯੈਲੋ ਕਲਰ ਦੇ ਪਕੌੜੇ ਨਿਕਲਦੇ ਨੇ ਹਨਾ ਜੀ ਤੀਜੀ ਵਾਰੀ ਫਰਾਈ ਕਰੋ ਤੇ ਬਿਲਕੁ ਕਾਲੇ ਰੰਗ ਦੇ ਪਕੌੜੇ ਆਏ ਹੋਏ ਸੀ ਅਸੀਂ ਤੇ ਵਾਪਿਸ ਦੇਤੇ ਟੇਮ ਏ ਮੈ ਕਿਹਾ ਅਸੀ ਤੇ ਬਿਲਕੁਲ ਖਾਵਾਂਗੇ ਨੀ ਏ ਤੇ ਸਾਡੇ ਪੇਟ ਨੂੰ ਖਰਾਬ ਕਰ ਦੇਣਗੇ ਹਾਲੇ ਰਸ- ਪਤਾ ਵੀ ਇੰਨੀ ਦੂਰ ਆ ਸਾਡੇ ਘਰ ਦਾ ਤੇ ਉਹ ਬਿਲਕੁਲ ਹੀ ਡਾਇਜੈਸ਼ਨ ਸਾਡਾ ਖ਼ਰਾਬ ਹੋ ਜਾਏਗਾ ਖਾ ਕੇ ਤੇ ਫਿਰ ਅਸੀ ਉਹਨਾ ਨੂੰ ਕੰਪਲੇਂਟ ਕੀਤੀ। ਤੇ ਕੀ ਤੁਸੀਂ ਇੱਕ ਵਾਰੀ ਕਰੋ ਦਸ ਵਾਰੀ ਫਰਾਈ ਕੀਤੇ ਹੋਏ ਪਕੌੜਿਆਂ ਨੂੰ। ਬੋਲਣ ਵਾਲੇ ਬੋਲ ਜਾਂਦੇ ਨੇ ਖਾਣ ਵਾਲੇ ਖਾ ਜਾਂਦੇ ਨੇ ਚੁੱਪ ਕਰਕੇ ਹੰਡਰਡ ਵਿੱਚ ਉਹਦੇ ਨਾਈਨਟੀ ਪਰਸੈਂਟ ਲੋਕ ਚੁੱਪ ਕਰਕੇ ਖਾ ਜਾਂਦੇ ਨੇ। ਬੋਲਦੇ ਈ ਨੀ ਸ਼ਰਮਾ ਸ਼ਰਮੀ ਬੋਲਦੇ ਈ ਨੀ ਕਿ ਕਿਤੇ ਸਾਡੀ ਇਨਸਲਟ ਨਾ ਹੋ ਜੇ ਸਭ ਦੇ ਸਾਹਮਣੇ। ਉਹ ਖਾ ਜਾਂਦੇ ਨੇ ਤੇ ਕਈ ਵਿੱਚੋ ਹਾਂ ਇਹ ਚੀਜ਼ ਨੂੰ ਬੋਲਣਾ ਚਾਹੀਦਾ ਐ ਖਾਣਾ ਨੀ ਚਾਹੀਦਾ ਨੁਕਸਾਨ ਕਰਦਾ ਦੇਖੋ ਕਿੰਨਾ ਨੁਕਸਾਨ ਅਗਰ ਖਾ ਜਾਂਦੇ ਨਾ ਅਸੀ। ਮੈਂ ਕਹਿੰਦੇ ਸੀ ਅਸੀਂ ਮਤਲਬ ਰਸਤੇ ਦੇ ਵਿੱਚ ਸਾਨੂੰ ਮੋਸ਼ਨ ਵਗੈਰਾ ਜਾਂ ਕੁੱਛ ਏਦਾਂ ਦਾ ਹੋ ਜਾਣਾ ਸੀ। ਤੇ ਜੇ ਅਗਰ ਖਾ ਜਾਂਦੇ ਤੇ ਉਹ ਹਾਂ, ਇਹ ਚੀਜ਼ਾਂ ਬੜੀ ਬੇਕਾਰ ਐ ਬਿਲਕੁਲ ਬਾਹਰ ਦੀ ਚੀਜ਼ਾਂ ਤੇ ਕ ਕੋਈ-ਕੋਈ ਚੀਜ਼ਾਂ ਫਰੈਸ਼ ਮਿਲ ਜਾਂਦੀ ਕੋਈ ਚੀਜ਼ਾਂ ਤੇ ਬਿਲਕੁਲ ਫਰੈਸ਼ ਮਿਲਦੀਆਂ ਈ ਨੀ ਬਾਹਰੋਂ ਦੀ।
ਆ ਤਾ ਦੇਖੋ ਬਹੁਤ ਜਿਆਦਾ ਚੱਲਦਾ ਹੋਏਗਾ ਉਹ ਤਾਂ ਚਲੋ ਡੇਲੀ ਦਾ ਅਗਲਾ ਬਣਾਦਾ ਰੋਜ਼ ਦੇ ਉਹਨੇ ਬਣਾਉਣੇ। ਕਰਨੇ ਹੁੰਦਾ ਤਾਂ ਮੰਨਿਆ ਹੈ। ਹਾਂ, ਜਿੰਨਾ ਤਾਂ ਚੱਲਦਾ ਹੀ ਨਹੀਂ ਮਸਾ-ਮਸਾ ਚੱਲਦਾ ਉਹ ਤਾਂ ਫਿਰ ਹੁੰਦਾ ਹੀ ਨਾ ਕਿ ਅਗਲਾ ਤਾਂ ਪੁਰਾਣਾ ਮਾਲ ਵੀ
ਕਈ ਵਾਰੀ ਨਾ ਇਸ ਤਰ੍ਹਾਂ ਵੀ ਹੁੰਦਾ ਵਾ ਕਈ ਵਾਰੀ ਜਲਦ ਬਾਜ਼ ਜਿਹਦੇ ਵਿੱਚ ਵੀ ਲੋਕ ਦੇ ਦਿੰਦੇ ਨੇ ਕਿ ਇਸ ਤਰ੍ਹਾਂ ਨਹੀਂ ਸੀ ਕਿ ਉੱਥੇ ਉਹ ਰੈਸਟੋਰੈਂਟ ਪੂਰਾ ਖੁੱਲ ਈ ਜਾ ਰਿਹਾ ਸੀ ਉਹਨਾਂ ਨੂੰ ਹੈਗਾ ਸੀ ਚੱਲਦੇ ਇਹਦੇ ਨੇ ਕਿਹੜਾ ਕਿਸੇ ਨੂੰ ਬੋਲਣਾ ਮੈਂ ਤਾਂ ਪਤਾ ਐ ਜਿਵੇਂ ਤੁਹਾਨੂੰ ਕਿਹਾ ਹੰਡਰਡ ਵਿੱਚ ਨਾਈਨਟੀ ਪਰਸੈਂਟ ਲੋਕੀ ਚੁੱਪ ਕਰਕੇ ਖਾ ਜਾਂਦੇ ਨੇ। ਬਸ ਇਹੀ ਹੁੰਦਾ ਕਿ ਸਾਡੀ ਕੋ ਇਮੇਜ ਬਣੀ ਰਹੇ ਅਸੀ ਬੋਲੀਏ ਨਾ ਕਿਸ ਸਾਹਮਣੇ ਤੇ ਬਸ ਐ ਕਰਕੇ ਹੁਣ ਸਾਡੇ ਵਰਗੇ ਹੈਗੇ ਸੀ ਬੋਲ ਦਿੱਤਾ, ਕਿਉਕਿ ਸਾਨੂੰ ਪਤਾ ਫਰੈਸ਼ ਚੀਜ਼ਾਂ ਖਾਂਦੇ ਆ ਫਰੈਸ਼ ਚੀਜ਼ਾਂ ਹਰ ਚੀਜ਼ ਹੁੰਦੀ ਐ ਤੇ ਉਹੀ ਨਾ
ਉਹ ਪਤਾ ਕੀ ਕਏਗੀ ਕਰਦੇ ਨੇ। ਕਈਆਂ ਤੇ ਇਹ ਹੁੰਦਾ ਨਾ ਕਿ ਓਵਨ ਵਿੱਚ ਬਾਰ-ਬਾਰ ਗਰਮ ਕਰੀ ਜਾਂਦੇ ਨੇ ਉਹ ਸੁੱਕ। ਜਾਂਦੇ ਨੇ, ' '
ਉਹ ਓਵਨ ਵਾਲੇ ਹੀ ਸੀ, ਉਹ ਓਵਨ ਵਾਲੇ ਹੀ ਸੀ।
ਹਾਂ ਉਹੀ ਹੈ ਨਾ ਬ ਸੌਵਨਵ ਚ ਬਾਰ-ਬਾਰ ਹੋਣਾ ਕਦੇ ਵੀ ਜਲੇਬੀ-ਜਲੂਬੀ ਲੈਣ ਜਾਂਣੇ ਆ ਜਾਂ ਸਮੋਸੇ ਲੈਣ ਜਾਂਣੇ ਆ ਉਹ ਪੇ ਹੁੰਦੇ ਨੇ, ਉਹਨੇ ਓਵਨ ਵਿੱਚ ਗਰਮ ਕਰਕੇ ਦੇ ਦਿੰਦੇ ਨੇ।
ਹਾਂ, ਨਹੀਂ ਹੁਣ ਅਸੀਂ ਕਈ ਵਾਰੀ ਨਾ ਰਾਤੀ ਜਲੇਬੀ ਲੈਣ ਜਾਈਦਾ ਉਹ ਕਈ-ਕਈ ਜਗ੍ਹਾ ਤੇ ਜਾਓ ਉਸਦੇ ਟਾਈਮ ਮਤਲਬ ਉਹਨਾਂ ਸਾਹਮਣੇ ਅੱਖਰ ਸਾਹਮਣੇ ਕੱਢ ਕੇ ਦੇ ਉਹ ਫੇਰ ਠੀਕ ਰਹਿੰਦੇ ਨੇ ਮਤਲਬ ਕਿ ਸਾਡੇ ਸਾਹਮਣੇ ਮਤਲਬ ਉਹਨਾਂ ਨੇ ਦੇਸੀ ਘਿਓ ਵਿੱਚ ਕੱਢ ਕੇ ਦਿੱਤੀ ਬਹੁਤ ਅੱਛਾ ਨਿਕਲੀ ਉਹ ਫਿਰ ਸਹੀ ਐ। ਜਿਹੜੀ ਇੱਕ, ਇੱਕ, ਦੋ-ਦੋ, ਤਿੰਨ ਵਾਰੀ ਫਰਾਈ ਹੁੰਦੀ ਐ ਨਾ ਉਹ ਚੀਜ਼ ਉਹ ਚੀ ਨੁਕਸਾਨ ਹੋ ਜਾਂਦੀ ਆ, ਭਾਵੇਂ ਉਹ ਘਰ ਦੀ ਭਾਵੇਂ ਉਹ ਬਾਹਰ ਦੀ ਹੋਵੇ।
ਹਾਂ ਉਹ ਤਾਂ ਹੈ ਹੀ ਆ, ਜਲੇਬੀ-ਜਲੂਬੀ ' ' ਮੈਂ ਕਹਿ ਦਿੰਨੀਆ ਤਾਜ਼ੀਆਂ ਕੱਢ ਕੇ ਦੇਣਾ, ਠੰਡੀਆਂ ਨੀ ਖਾਦੀਆਂ ਜਾਂਦੀਆ ' '
ਅੱਜ-ਕੱਲ੍ਹ ਵੈਸੇ ਤੁਹਾਨੂੰ ਨੀ ਗਰਮੀ ਦਾ ਮੌਸਮ ਹੈਗਾ ਵਾ ਇਹਦੇ ਵਿੱਚ ਵੈਸੇ ਵੀ ਫਰਾਈ ਚੀਜ਼ਾਂ ਵੈਸੇ ਦਿਲ ਨੀ ਕਰਦਾ ਖਾਣ ਤੇ, ਵੈਸੇ ਦਿਲ ਨੀ ਕਰਦਾ ਖਾਣ ਤੇ ਅਗਰ ਉੱਪਰ ਉਹ ਐ ਦੋ, ਤਿੰਨ ਵਾਰੀ ਫਰਾਏ ਚੀ ਬਾਰ-ਬਾਰ ਫਰਾਈ ਕੀਤੀ ਚੀਜ਼ ਮਿਲ ਜਾ ਤੇ ਉਥੇ ਹੋਰ ਕਰਦੇ ਸਾਡੇ ਨੂੰ ਉੱਹਤੇ ਬਿਲਕੁਲ।
ਹਾਂਜੀ, ਹਾਂ ਉਹ ਤਾਂ ਹੈ ਹੀ।
ਤੇ ਮੈਂ ਉਹੀ ਆ ਚਾਰਟ ਪੇਪਰ ਵੀ ਉਹੀ ਬਣਾ ਰਹੀ ਸੀ ਬੱਚੇ ਦਾ, ਤੇ ਉਹਦੇ ਵਿੱਚ ਬਣਾ-ਬਣਾ ਕੇ ਮਤਲਬ ਉਹ ਛੋਟੀ-ਛੋਟੀ ਨਾ ਪਿਕਸ ਬਣਾ ਕੇ ਦੇ ਰਹੀ ਸੀ। ਜੰਕ ਫੂਡ ਦੀਆਂ ਤੇ ਫਾਸਟ ਫੂਡ ਦੀਆਂ ਹੈਲਦੀ ਫੂਡ ਦੀਆਂ। ਤੇ ਉਹੀ ਬੱਚੇ ਨੂੰ ਸਮਝਾ ਰਹੀ ਸੀ। ਤੁਸੀਂ ਜਿਆਦਾਤਰ ਫਾਸਟ ਹੈਲਦੀ ਫੂਡ ਖਾਇਆ ਕਰੋ। ਜੰਕ ਫੂਡ 'ਚ' ਕਦੀ-ਕਦੀ ਖਾ ਲਿਆ ਜੰਕ ਫੂਡ। ਪਰ ਇਹ ਹਲਦੀ-ਚਲਦੀ ਹੈਲ ਵੀ ਖਾਇਆ ਕਰੋ, ਫਿਰ ਹਰੀ ਸਬਜ਼ੀਆਂ ਖਾਇਆ ਕਰੋ, ਜਿਹਦੇ ਨਾਲ ਤੁਹਾਨੂੰ ਅੰਦਰ ਪ੍ਰੋਟੀਨ ਵਗੈਰਾ ਮਿਲੀ ਅੰਦਰ ਸਭ ਕੁਛ ਮਿਲਿਆ ਤੁਹਾਨੂੰ ਅੰਦਰ ਨਾ, ਹਮ
ਉਹੀ ਹੈ ਨਾ ਹੁਣ ਦੇਖੋ ਆਪਾਂ ਕਈ ਵਾਰ ਦੇਖਦੇ ਹਾਂ ਕਿੰਨੇ ਕਿੰਨੇ ਵੱਡੇ ਹੋਟਲਾਂ ਦਾ ਵੀ ਆ ਜਾਂਦਾ ਹੈ ਜੀ। ਕਿੰਨੇ ਗੰਦੀਆਂ-ਗੰਦੀਆਂ ਸਬਜ਼ੀਆਂ ਵਰਤਦੇ ਨੇ।
ਸਹੀ ਗੱਲ ਐ ਬਿਲਕੁਲ, ਵੀਡੀਓਜ਼ ਆਉਂਦੀਆਂ ਮੈਂ ਕਿੰਨੀਆਂ ਦੇਖੋ, ਹਾਂ।
ਦੇਖਲਓ ਕਿਵੇਂ ਦਿਖਾਣਗੇ, ਨਕਲੀ ਪਨੀਰ, ਨਕਲੀ ਦਹੀਂ, ਨਕਲੀ ਦੁੱਧ ਕਿੰਨਾ ਦਾ
ਹਾਂਜੀ-ਹਾਂਜੀ ਬ ਬੜਾ ਕੁਝ ਹੀ ਦਿਖਾਂਦੇ ਦੇਖੋ-ਦੇਖੋ ਚਾਂਪ ਬੰਦੇ ਦੇਖਦੇ ਕਦੇ ਕਦੀ ਵੀਡੀਓ ਆਈ। ਚਾਪ ਬਣਾਉਂਦੇ ਆ, ਜਿਹੜੀ ਚਾਪ ਅਸੀਂ ਖਾਂਦੇ ਹਾਂ ਚਾਪ ਕਿੰਨੀ ਗੰਦੀ ਤਰ੍ਹਾਂ ਬਣਾਉਂਦੇ ਨੇ। ਹਾਂ, ਪੈਰਾਂ ਨਾਲ ਕੁਚਲ-ਕੁਚਲ ਕੇ ਬਣਾਉਂਦੇ ਨੇ ਚੀਜਾਂ ਉਹੀ ਚੀਜ਼ਾਂ ਅਸੀ ਖਾ ਜਾਂਦੇ ਆ ਸਵਾਦ-ਸਵਾਦ ਨਾਲ।
ਨਮਕੀਨ ਵੀ। ਜਿਹੜਾ ਆਪਾਂ ਭੁਜੀਆ ਵਗੈਰਾ ਉਹ ' ' ਤਰੀਕੇ ਨਾਲ ਕਿਵੇਂ ਮੱਖੀਆਂ, ਮੱਛਰ ਉੱਥੇ ਹੀ, ਉੱਥੇ ਹੀ ਨੀਚੇ ਜਮੀਨ ਤੇ ਪਾਇਆ ਹੋਇਆ ਉੱਥੇ ਹੀ ਉਹ ਕਰ ਰਹੇ ਨੇ ਬੱਸ।
ਹਾਂ, ਠੀਕ ਕਹਿ ਰਹੇ ਬਿਲਕੁਲ ਨਾ ਤੁਸੀਂ ਹਾਂ।
ਗਰ ਪੀ ਜਾਂਦੇ ਨੇ ਉਹ ਨਾ ਕਿੰਨਾ ਗੰਦੇ ਤਰੀਕੇ ਤੇ ਇਹ ' ' ਹਾਂਜੀ।
ਅਸੀਂ ਸਾਨੂੰ ਦੇਖੋ ਹੁਣ, ਕਦੇ ਸ਼ੂਗਰ ਦੇ ਪੇਸ਼ੈਂਟ ਹੋਗ ਜਾਂਦੇ ਆ। ਸ਼ੂਗਰ ਸਾਨੂੰ ਲੋਕਾਂ ਨੂੰ ਹੋ ਜਾਂਦਾ, ਥਾਇ ਥਾਇਰੋਇਡ ਹੋ ਜਾਂਦਾ ਸਾਨੂੰ, ਪੇਟ ਦੀ ਡਾਇਜੈ ਲਮ ਹਾਂ। ਦੇਖੋ, ਡਾਇਜੈਸ਼ਨ ਦੀ ਪ੍ਰੋਬਲਮ ਸੱਠ ਪਲੱਸ ਲੋਕਾਂ ਨੂੰ ਹੁੰਦੀ ਸੀ। ਅੱਜ-ਕੱਲ੍ਹ ਬੱਚੇ ਬੱਚੇ ਨੂੰ ਪ੍ਰੋਬਲਮ ਐ। ਹੋਰ ਤੁਹਾਨੂੰ ਪਤਾ ਜਿਹੜੀ ਮੋਮੋਜ, ਮੋਮੋਜ਼ ਦੀ ਚਟਨੀ ਜਿਹੜੀ ਖਾਂਦੇ ਆ ਉਹ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ, ਗੰਦੀ ਚਟਨੀ ਹੈ ਅੱਜ ਦੇ ਟਾਈਮ ਦੇ ਵਿੱਚ। ਜਿਹੜੀ ਮੋਮੋਜ਼ ਦੇ ਨਾਲ਼ ਚਟਨੀ ਰੈੱਡ ਕਲ਼ਰ ਦੀ ਮਿਲਦੀ ਆ ਨਾ। ਉਹ ਵਾਲੀ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਹੀ ਆ ਹਾਂ ਸਾਡੇ ਇੱਥੇ ਕੋਲ਼, ਹਾਂ ਮੈਗੀ ਦੇ ਨੁਕਸਾਨ ਸਾਡੇ ਘਰ ਦੇ ਕੋਲ਼ ਹੀ ਇੱਕ ਬੇ ਬੇ ਉਹਨਾਂ ਦੀ ਬੇਟੀ ਐ ਉਹ ਨੂੰ ਮੋਮੋਸ ਬਹੁਤ ਜ਼ਿਆਦਾ ਖਾਂਦੀ ਸੀ। ਮੋਮੋਸ ਇੰਨਾ ਜ਼ਿਆਦਾ ਖਾਧੇ ਕਿ ਉਹਦੇ ਪੇਟ ਦੇ ਵਿੱਚ ਨਾ ਜਿਵੇਂ ਕਹਿ ਲਓ ਨਾ ਗੱਠ ਜੀ ਬਣ ਜਾਂਦੀ ਐ ਉਹ ਬਣ ਗਈ ਸੀ ਪੇਟ ਦੇ ਵਿੱਚ, ਨਾ ਉਹ ਮਤਲਬ
ਹੋਇਆਂ ਕਿਸੇ ਦਾ ਫਰੈਂਡ ਸਰਕਲ ਦਿਓ
ਹਾਂਜੀ-ਹਾਂਜੀ ਇਸ ਤਰ੍ਹਾਂ ਮਤਲਬ ਉਹਦੋ ਡੇਲੀ-ਡੇਲੀ ਵਿੱਚ ਖਾਂਦੀ ਚਟਨੀਆਂ ਲਗਾ ਲਗਾ ਕੇ ਰੋ ਔਰ ਪੇਟ 'ਚ' ਗੱਠ ਬਣ ਗਈ ਸੀ, ਮਤਲਬ ਕਿ ਰੋਟੀ ਵੀ ਖਾਈ ਨੀ ਗਈ ਉਹਦੇ ਕੋਲ਼ ਆਪਣੇ ਰੋਟੀ ਵੀ ਖਾ ਨ੍ਹੀਂ ਸਕਦੀ ਸੀ ਕੁੜੀ ਦੇ
ਬੜੀ, ਤੇ ਉਹਦੀ ਮੈਗੀ ਨਾਲ਼ ਨਾ ਫੰਗਸ ਹੋ ਗੀ ' ' ਤੇ ਉਨਦੇ ਨਾਲ਼ ਉਨਦੇ ਨਾ ਪਤਾ ਨੀ ਹੈਗੀ ਜੇ ਉਹਨੇ ਉਹਦੇ ਕੋਲ ਕੁਛ ਖਾਧਾ ਹੀ ਨੀ ਸੀ ਜਾਂਦਾ ਕੁਛ ਉਹ ਨੀ ਸੀ ਹੁੰਦਾ ਸਾਰੇ ਈ ਏ ਮੋਮੋ ਕਹਿੰਦੇ ਨੇ ਪਤਾ ਨਹੀਂ ਕਿ ' ' ਸਾਰਾ ਜਿਹੜਾ ਸਿਸਟਮ ਖ਼ਰਾਬ ਹੋ ਗਿਆ। ਇੰਨੀ ' '
ਫ਼ਿਰ ਵੀ, ਦੇਖੋਂ ਫ਼ਿਰ ਵੀ ਲੋਕਾਂ ਸਮਝ ਨੀ ਆਂਦੀ ਕਿ ਚੀਜ਼ਾਂ ਨਹੀ ਖਾਣੀਆਂ ਚਾਹੀਦੀਆਂ ਚਲੋ ਕਦੀ-ਕਦੀ ਖਾਦੀ ਖਾ ਲੀ ਪਰ ਇਹ ਚੀਜ਼ਾਂ ਅਸੀਂ ਡੇਲੀ ਦੇ ਵਿੱਚ ਕਈ ਪਤਾ ਕੀ ਕਰਦੇ ਅੱਜ-ਕੱਲ੍ਹ ਮ ਦੇਖੋਂ ਮੰਮੀਆਂ ਦੀ ਵਰਕਿੰਗ ਹੋ ਚੁੱਕੀ ਆ ਉਹ ਕਹਿੰਦੀ ਕਿ ਚਲੋ ਗਲੋ ਗਲਾਵਾਂ ਲਾਣ ਵਾਲਾ ਬ ਬੱਚੇ ਦਾ ਹਾਲ ਹੋ ਜਾਂਦਾ। ਚਲੋ ਬੱਚਾ ਸਕੂਲੋਂ ਆਏ ਇੱਕ ਬ ਮਾਂ ਘਰ ਹੁੰਦੀ ਨਾ ਬੱਚੇ ਨੂੰ ਬੜਾ ਚੀਜ਼ਾਂ ਬਣਾ-ਬਣਾ ਕੇ ਕੋਲੋਂ ਦਿੰਦੀ ਐ ਖਾਣ ਵਾਸਤੇ, ਮਾਂ ਈ ਨੀ ਘਰ ਹੋਏਗੀ, ਦੂਜਾ ਕੌਣ ਗਏਗਾ ਖਾਣ ਵਾਸਤੇ ਕੋਈ ਵੀ ਨੀ ਦੇਗਾ ਖਾਣ ਵੈਸੇ, ਅਸੀਂ ਆਈ ਸਭ ਆਪਣੇ ਬੱਚਿਆਂ ਦੀ ਕੇਅਰ ਕਰਨ ਤੇ ਉਹਨਾਂ ਨੂੰ ਅੱਛਾ ਹੈਲਦੀ ਵਗੈਰਾ ਫੂਡ ਦੇਣ ਖਾਣ ਵਾਸਤੇ ਨਹੀਂ ਵੀ ਤੁਸੀਂ ਪ੍ਰੈਜੈਂਟ ਹੋ ਘਰ ਵਿੱਚ ਜਿਹਨੂੰ ਮੇਡ ਨੂੰ ਲਗਾ ਕੇ ਗਏ ਹੋ ਉਹਨੂੰ ਬੋਲ ਕੇ ਜਾਓਗੇ ਸਾਡੇ ਬੱਚੇ ਨੂੰ ਹੈਲਦੀ ਫੂਡ ਬਣਾ ਕੇ ਦੇਵੇ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਾ ਖਾਵੇ ਸਕੇ ਬੱਚਾ ਕਿਉਂਕਿ ਅੱਜ-ਕੱਲ੍ਹ ਤਾਨੂੰ ਪਤਾ ਬੱਚੇ ਦੇ ਹੱਥ ਚ ਫ਼ੋਨ ਹੈਗਾ ਔਡਰ ਆਪਣੇ ਆਪ ਕਰ ਦਿੰਦੇ ਨੇ
ਹਾਂ ਇਹ ਤੇ ਹੈ
ਹਾਂ, ਚਲੋ ਬੜਾ ਅੱਛਾ ਲੱਗਾ ਤਹਾਡੇ ਨਾਲ਼ ਗੱਲ ਠੀਕ ਏ ਜੀ ਸਸ੍ਰੀ ਕਾਲ
ਸਸ ਸ੍ਰੀ ਕਾਲ ਜੀ।